ਸਤਿ ਸ੍ਰੀ ਅਕਾਲ
ਸਾਸਰੀ ਆ ਕਾਲ ਭੈਣ ਜੀ
ਠੀਕ ਆ
ਬਸ ਬੈਠੇ ਆ ਤੁਸੀਂ ਕੀ ਕਰ ਰਹੇ ਹੋ।
ਮੈਂ ਹੀ ਬੈਠੀ ਆ ਫਿਰ ਤੁਸੀਂ ਗੁਰਦੁਆਰੇ ਗਏ ਸੀ, ਅੱਜ।
ਨਾ ਅੱਜ ਮੈਂ ਨੀਂ ਗਈ ਗੁਰਦੁਆਰੇ, ਤੁਸੀਂ ਗਏ ਸੀ।
ਆਹੋ ਗਈ ਸੀ। ‌
ਅੱਛਾ।
ਹੋਰ।
ਹੋਰ ਫਿਰ ਕੀ-ਕੀ ਕੀਤਾ
ਕੀ ਕੀਤਾ, ਮੱਥਾ ਟੇਕਿਆ ਪਹਿਲੇ।
ਅੱਛਾ। ਹੋਰ।
ਹੋਰ ਅਸੀਂ ਕੜਾ ਲੀ ਲੈ ਕੇ ਆਏ ਆ।
ਅੱਛਾ।
ਤੇ ਤੁਹਾਡੇ ਵਾਸਤੇ ਵੀ ਲੈ ਕੇ ਆਈ ਆ ਪੰਜਾਬੀ ਜੁੱਤੀ।
ਅੱਛਾ- ਅੱਛਾ। ਤੇ ਫਿਰ ਕਦੋਂ ਆਓਗੇ ਦੇਣ।
ਜਦੋਂ ਕਹੋਗੇ ਤੁਸੀਂ।
ਜਦੋਂ ਮਰਜ਼ੀ ਆ ਜਇਓ।
ਅੱਛਾ। ਤੁਸੀਂ ਆ ਜਾਓ।
ਆਹੋ ਮੈਂ ਵੀ ਆਵਾਂਗੀ, ਤੁਸੀਂ ਵੀ ਆ ਜਾਣਾ।
ਆਹ ਹੋਰ ਦੱਸੋ।
ਹੋਰ ਵਧੀਆ ਭੈਣਜੀ, ਤੁਸੀਂ ਦੱਸੋ।
ਮੈ ਵੀ ਵਧੀਆ ਫ
ਤੁਸੀਂ ਉਹ ਫੋਟੋਆਂ ਨੀ ਭੇਜੀਆਂ, ਮੈਨੂੰ ਬੈਡਿੰਗ ਦੀਆਂ।
ਆਹੋ ਮੈਂ ਭੁੱਲ ਗਈ ਸੀ ਤੁਸੀਂ ਮੈਸੇਜ ਵੀ ਨੀ ਕੀਤਾ।
ਆਹੋ ਮੈਂ ਵੀ ਗਈ ਦੀ ਸੀ।
ਆਹੋ ਮੈਂ ਹੁਣੇ ਭੇਜ ਦਾਂਗੀ, ਰਾਤ ਨੂੰ ਭੇਜ ਦਾਂਗੀ।
ਮੈਂ- ਮੈਂ ਵੀ ਜਾਣਾਂ ਸੀ ਵਿਆਹ ਤੇ- ਤੇ ਮੈਨੂੰ ਵੀ ਤੁਹਾਡਾ। ਇੱਕ ਸੂਟ ਲੈਣ
ਅੱਛਾ- ਅੱਛਾ ਲੈ ਲੈਣਾ ਜਿਹੜਾ ਵੀ ਵਧੀਆ ਲੱਗੂ ਤੁਹਾਨੂੰ।
ਅੱਛਾ।
ਆਹੋ ਸਾਰਾ ਦਿਨ ਟੈਮ ਈ ਨੀ ਲੱਗਦਾ, ਫੋਨ ਚਲਾਣ ਦਾ ਮੈਂ ਤੇ ਚਲਾਦੀ ਈ ਨੀ ਐਨਾ ਫ਼ੋਨ।
ਹਾਂ।
ਆ ਸਕੂਲ ਪੜਾਣ ਜਾਂਦੀ ਆ ਨਾ ਮੈਂ।
ਆਹੋ।
ਫੇਰ ਟੂਸ਼ਨ ਵਾਲੇ ਬੱਚੇ ਆ ਜਾਂਦੇ ਨੇ।
ਹਾਂ ਪੜਾਦੇ ਔ ਤੁਸੀਂ ਪੰਜਾਬੀ ਪੜਾਦੇ ਔ?
ਆਹੋ ਮੈਂ ਪੰਜਾਬੀ ਟੀਚ ਕਰਦੀ ਆ ਸਕੂਲ ਵਿੱਚ। ਤੇ ਟਿਊਸ਼ਨ ਵਿੱਚ ਵੱਲ ਸਾਰੇ ਸਬਜੈਕਟ ਪੜ੍ਹਾ ਲੈਂਨੀ ਆ ਛੇ ਸੱਤ ਸੱਤ ਵਜੇ ਕੋਲ ਫ੍ਰੀ ਹੁੰਨੀ ਆ।
ਅੱਛਾ।
ਫੇਰ ਖਾਣਾ ਖੂਣਾ ਬਣਾਣਾ ਪੈਂਦਾ ਐ। ਤੇ ਫੇਰ ਟੈਮ ਈ ਨੀ ਲੱਗਦਾ ਇਨਾ ਫੋਨ ਚਲਾਣ ਦਾ। ਫਿਰ ਬੱਚਿਆਂ ਨੂੰ ਵੇਖੋ
ਹੂੰ
ਆਹੋ ਤੇ ਤੁਸੀਂ ਮੈਨੂੰ ਕਰਨਾ ਮੈਸੇਜ ਮੈਂ ਭੇਜ ਦਾਂਗੀ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ। ਫਿਰ ਲੈ ਜਾਣਾ।
ਆਹੋ।
ਹੋਰ ਭੈਣ ਜੀ। ਤੁਹਾਡਾ ਕੀ ਚੱਲ ਰਿਹਾ ਐ ਅੱਜ ਕੱਲ?
ਵਧੀਆ ਬਸ ਘਰ ਦਾ ਕੰਮ ਕਰਦੀ ਆ ਮੈਂ,
ਅੱਛਾ-ਅੱਛਾ, ਤੇ ਤੁਸੀਂ ਨੀ ਲੱਭੀ ਜੋਬ ਤੁਸੀਂ ਕਹਿ ਰੇ ਸੀ ਬਈ ਮੈਂ ਵੀ ਦੇ ਦੀ ਆ ਜਾਵਾਂਗੀ, ਇੰਟਰਵਿਊ ਦੇਣ।
ਨਈ ਲੱਗਨਾ, ਹਲੇ ਬੱਚੇ ਛੋਟੇ ਨੇ
ਅੱਛਾ ਅੱਛਾ,
ਮੈਂ ਕਿਹਾ ਰੀ ਆ ਇੱਕ ਦੋ ਸਾਲ ਰੁਕ ਕੇ ਕਰਲਾ।
ਆਹੋ ਆਹੋ ਇਹ ਵੀ ਵਧੀਆ।
ਹਾਂ, ਤੁਹਾਡਾ ਮੁੰਡਾ ਕਿੰਨੇ ਸਾਲ ਦਾ?
ਕੀ ਕਹਿ ਰੇ ਔ?
ਮੈਂ ਕਹਿ ਰੀ ਆ ਤੁਹਾਡਾ ਮੁੰਡਾ ਕਿੰਨੇ ਸਾਲ ਦਾ?
ਮੇਰਾ ਮੁੰਡਾ ਕਿਆਰਵੀਂ ਵਿੱਚ ਪੜ੍ਹਦਾ ਐ। ਮੈਡੀਕਲ ਲਿੱਤੀ ਹੋਈ ਐ ਉਹਨੇ,
ਤੁਸੀਂ ਫੋਨ ਕੱਟ ਕਰ ਗਏ ਔ?
ਆਹੋ ਮੈਂ ਗਈ ਹੋਈ ਆ ਦੋ ਤਿੰਨ ਵਾਰ ਗਈ ਹੋਈ ਆ।
ਠੀਕ ਐ, ਸਾਰੇ ਹਾਂ, ਸਾਰਿਆਂ ਜਾ ਰਿਹਾ ਕੱਲ ਮੰਨਲੇ ਤੇ ਕੱਠੇ ਔ
ਅੱਛਾ-ਅੱਛਾ ਬੱਸ ਕੀਤੀ ਆ?
ਆਹੋ,
ਅੱਛਾ ਕਿੰਨੀ ਟਿਕਟ ਹੈਗੀ ਐ?
ਮਿਲਾ ਆ ਕੇ ਦੋ ਹਜ਼ਾਰ ਰੁਪਇਆ ਦੇਣਾ ਇੱਕ ਜਾਣੇ
ਅੱਛਾ-ਅੱਛਾ ਤੇ ਤੁਸੀਂ ਜਾ ਰੇ ਔ?
ਆਹੋ,
ਅੱਛਾ, ਮੇਰਾ ਵੀ ਵੈਸੇ ਤੇ ਮਨ ਤਾਂ ਹੈਗਾ ਐ ਪਰ ਦੇਖਦੇ ਆ ਮੈਨੂੰ ਸਕੂਲ ਦੀ ਛੁੱਟੀ ਮਿਲਦੀ ਐ ਕਿ ਨਈ, ਕਦੋਂ ਜਾਣਾ ਤੁਸੀਂ?
ਐਹੀ ਹਫ਼ਤੇ ਇਸੀ ਹਫ਼
ਅੱਛਾ ਏਸੀ ਅ ਹਫ਼ਤੇ ਜਾਣਾ ਜੇ?
ਹਾਂ।
ਤੇ ਬਾਰ ਕੇੜਾ ਬੰਦਾ ਜੇ?
ਬਾਰ ਘਰ ਐਗਾ।
ਅੱਛਾ ਤੇ ਕਿੰਨੇ ਦਿਨ ਵਾਸਤੇ ਜਾਣਾ ਜੇ?
ਦੋ ਦਿਨ ਵਾਸਤੇ।
ਅੱਛਾ ਵੀਰਵਾਰ ਜਿਵੇਂ ਜਾਣਗੇ 'ਤੇ ਸ਼ੁੱਕਰਵਾਰ 'ਤੇ ਸ਼ਨੀਵਾਰ, ਇਤਵਾਰ ਨੂੰ ਘਰ।
ਆਹੋ।
ਅੱਛਾ-ਅੱਛਾ। ਦੇਖਦੀ ਆ ਚਲੋ ਮੈਂ ਕੱਲ ਸਕੂਲ ਜਾਵਾਂਗੀ ਨਾ ਗੱਲ ਕਰਕੇ ਵੇਖ ਦੀਆਂ ਓ ਮੈਨੂੰ ਮੈਂ ਕਵਾਂਗੀ ਛੁੱਟੀਆਂ ਦੇ ਦੋ 'ਤੇ ਆਹੋ-ਆਹੋ ਟਿਊਸ਼ਨ ਆਲੇ ਬੱਚਿਆਂ ਦੀ ਵੀ ਛੁੱਟੀ ਕਰਨੀ ਪੈਣਗੀ।
ਆਂ।
ਚਲੋ ਮੈਂ ਤੁਹਾਨੂੰ ਕੱਲ ਦੱਸਦੀ ਆ। ਆਹੋ ਕੱਲ ਦੱਸਾਂਗੀ ਮੈਂ ਤੁਹਾਨੂੰ।
ਤੁਸੀਂ ਕੱਲੇ ਜਾਓਗੇ ਜਾਂ ਸਾਰੇ, ਸਾਰੇ ਜਾਓ।
ਮੈਂ ਪੁੱਛਾਂਗੀ ਮੰਮੀ ਡੈਡੀ ਕੋਲ, ਬੱਚਿਆਂ ਕੋਲ 'ਤੇ ਐਨਾਂ ਕੋਲ ਬਈ ਚੱਲੋਗੇ ਤਾਂ ਐ ਵੀ ਚੱਲ ਪੈਣਗੇ। ਨਈ ਤਾਂ ਫਿਰ ਮੈਂ ਕੱਲੀ ਚੱਲ ਪਾਂਗੀ। ਆਹੋ ਭੈਣ ਜੀ 'ਤੇ ਤੁਸੀਂ ਸਾਰੇ ਜਾ ਰੇ ਓ?
ਹਾਂ ਅਸੀਂ ਸਾਰੇ ਜਾਣ।
ਮੰਮੀ ਡੈਡੀ ਵੀ ਜਾਣਗੇ?
ਅੱਛਾ-ਅੱਛਾ ਚੰਗਾ।
ਕੰਮ ਹੋ ਗਿਆ ਤੁਹਾਡਾ ਸਾਰਾ ਗਰ ਦਾ?
ਨਾ ਕਿੱਥੇ ਕੰਮ ਕਿੱਥੇ ਹੋ ਗਿਆ। ਹੁਣੇ ਈ ਤੇ ਬੱਚਿਆਂ ਬੱਚੇ ਗਏ ਨੇ ਸਾਰੇ। ਹੁਣ ਰੋਟੀ ਬਣਾਵਾਂਗੀ ਰਾਤੀ ਦੀ।
ਕੀ ਬਣਾਇਆ ਜੇ ਤੁਸੀਂ ਲੰਚ?
ਰਾਜਮਾਂ ਬਣੇ ਪਏ ਨੇ ਚੌਲ ਬਣਾਣੇ ਨੇ ਖਾਲੀ ਚੌਲ ਬਣਾ ਲਾਂਗੀ ਦੋ ਤਿੰਨ ਫੁੱਲਕੇ ਬਣਾ ਲਾਂਗੀ ਜਿੰਨੇ-ਜਿੰਨੇ ਖਾਣੇ ਨੇ। ਪੁੱਛ ਕੇ ਏਨਾਂ ਕੋਲ।
ਆ ਤੁਹਾਡੀ ਕਵਰ ਐਗੀ ਨਾ।
ਆਹੋ-ਆਹੋ ਹੈਗੀ ਏ।
ਕੇੜੀ ਐਗੀ ਤੁਹਾਡੀ?
ਸਾਡੇ ਕੀ ਆ।
ਅੱਛਾ।
ਆਹੋ!
ਤੁਸੀਂ ਗਏ ਸੀ ਫਿਰ? ਓ ਵੇਆ ਤੇ ਓ ਮੁੰਡੇ ਦਾ ਤੁਸੀਂ ਕੈ ਰੇ ਸੀ।
ਨਾ-ਨਾ ਮੈਂ ਗਈ ਨੀ ਮੇਰੀ ਨਾ ਤਬੀਅਤ ਖ਼ਰਾਬ ਹੋਗੀ ਸੀ।
ਅੱਛਾ ਕੀ ਹੋ ਗਿਆ ਸੀ ਤੁਹਾਨੂੰ?
ਮੈਨੂੰ ਨਾ ਫੀਵਰ ਹੋ ਗਿਆ ਸੀ।
ਖਾਸੀ, ਜੁਖਾਮ ਏਨ੍ਹਾਂ ਲੱਗਿਆ ਹੋਇਆ ਸੀ। ਤੇ ਫੇਰ ਇਹ ਈ ਚਲੇ ਗਏ ਸੀ ਤੇ ਬੱਚਿਆਂ ਨੂੰ ਲੈ ਗਏ ਸੀ। ਮੈਂ ਨੀ ਗਈ ਸੀ।
ਹਾਂ। ਅੱਛਾ।
ਆਹੋ ਭੈਣ ਜੀ।
ਕਿੰਨੇ ਬੱਚੇ ਆਂਦੇ ਨੇ ਤੁਹਾਡੇ ਕੋਲ ਟਿਊਸ਼ਨ ਤੇ?
ਆਂਦੇ ਨੇ ਪੰਦਰਾਂ, ਵੀਹ ਤੇ ਹੈਗੇ ਨੇ।
ਸਕੂਲ ਦੇ ਆਂਦੇ ਨੇ ਯਾ ਕੋਈ ਹੋਰ? ਵੀ ਆਂਦੇ ਨੇ।
ਐ ਗਲੀ ਮੱਲੇ ਦੇ ਵੀ ਆ ਜਾਂਦੇ ਨੇ। ਸਕੂਲ ਦੇ ਵੀ ਆਂਦੇ ਨੇ ਸਾਰੇ ਆ ਜਾਂਦੇ ਨੇ।
ਆਹੋ। ਕੰਮ ਈ ਨੀ ਮੁੱਕਦਾ ਘਰ ਦਾ ਚੱਲਾਂਗੇ ਫੇਰ ਗੁਰੂਦੁਆਰਾ ਪੋਂਟਾ ਸਾਹਬ ਵਾਲੇ।
ਕੀ ਕੈ ਰੇ ਔ?
ਮੈਂ ਕੈ ਰੀ ਆ ਚੱਲਾਂਗੇ ਗੁਰਦੁਆਰੇ। ਪੋਟਾ ਸਾਹਬ ਵਾਲੇ ਮੱਥਾ ਟੇਕ ਆਵਾਂਗੇ।
ਆਹੋ ਮੈਂ ਛੁੱਟੀ ਲੈ ਲਾਗੀ।
ਤੇ ਤੁਸੀਂ ਹੇਮਕੁੰਡ ਸਾਹਿਬ ਗਏ ਓ?
ਨਾ-ਨਾ ਮੇਰਾ ਨਾ ਬੜਾ ਜੀ ਕਰਦਾ ਉੱਥੇ ਜਾਣ ਦਾ।
ਉੱਥੇ ਦਾ ਵੀ ਪਲੈਨ ਬਣਾਵਾਂਗੇ ਇੱਥੇ ਆ ਕੇ ਉੱਥੇ ਦਾ ਵੀ ਪਲੈਨ ਬਣਾਵਾ
ਆਹੋ ਉੱਥੇ ਦਾ ਪ ਪਲੈਨ ਤੇ ਨਾ ਵਿਕੇਸ਼ਨ ਵਿਚ ਬਣਾਵਾਂਗੇ।
ਆਹੋ ਵਧੀਆ ਲੱਗਦਾ।
ਉੱਥੇ ਨਾ ਉਹ ਵੀ ਠੰਡੇ ਮਿੱਠੇ ਮੌਸਮ ਜਾਣ ਦਾ ਫਾਇਦਾ ਹੈ ਕਿਉਂਕਿ ਗਰਮੀ ਹੁਣ ਇਥੇ ਤੇ ਬੋਤ ਏ ਉੱਥੇ ਤੇ ਚਲੋ ਨਈ ਏ ਚਲੋ ਬਰਫ਼ ਪਾਰੀ ਹੁੰਦੀ ਏ।
ਆਹ
ਉੱਥੇ ਤੇ ਠੰਡਾ ਮੌਸਮ ਹੁੰਦਾ ਏ। ਆਹੋ ਉਹੀਔ ਇੱਥੇ ਚਿਪ-ਚਿਪ ਆਲਾ ਮੌਸਮ ਏ ਹੁਣੇ ਤੇ ਜਾਣ ਦਾ ਕੋਈ ਫੇਦਾ ਈ ਨੀ ਹੈਗਾ।
ਆਹੋ। ਹੋਰ ਦੱਸੋ ਭੈਣ ਜੀ।
ਵਧੀਆ ਭੈਣ ਜੀ।
ਹੂੰ। ਚਲੋ ਤੁਸੀਂ ਬਣਾ ਅ ਬਤਾ ਦੇਣਾ ਪਲੈਨ ਦਾ ਕੀ ਬਣਿਆ। ਫੇਰ ਮੈਂ ਕਐ ਦਿਆਂਗੀ ਨਾ ਟਿਕਟਾਂ ਮਤਲਬ ਸੀਟ ਬੁੱਕ ਕਰਾ ਲਾਗੀ ਤੁਹਾਡੀ।
ਆਹੋ-ਆਹੋ ਮੈਂ ਦੱਸ ਦਵਾਂਗੀ ਤੁਹਾਨੂੰ।
ਹਾਂ ਤੁਸੀਂ ਇੱਕ ਦੋ ਦਿਨਾਂ ਚ ਦੱਸ ਦੋ ਮੈਨੂੰ। ਫੇ ਨੀ ਤਾਂ ਬੁੱਕ, ਪੂਰੀ ਸੀਟਾਂ ਬੁੱਕ ਨਾ ਹੋ ਜਾਣ।
ਆਹੋ-ਆਹੋ, ਆਹੋ ਮੈਂ ਦੱਸ ਦਾਂਗੀ ਤੁਹਾਨੂੰ।
ਆ ਹੋਰ
ਹੋਰ ਤੇ ਖਾਣਾ ਪੀਣਾ ਵੀ ਵਿੱਚ ਈ ਏ।
ਆਹੋ ਵਿੱਛੇ, ਓਥੇ ਗੁਰਦੁਆਰਾ ਹੈਗਾ ਓਥੇ। ਲੰਗਰ ਲੂੰਗਰ ਛਕਲਾਂਗੇ।
ਆਹੋ-ਆਹੋ ਤੇ ਰੈਨਾ।
ਕੀ ਕੈ ਰੇ ਓ?
ਮੈਂ ਕੈ ਰਈ ਆਂ ਸਟੇਫਰੀ ਵੀ ਓਦੇ ਵਿੱਚ ਈ ਏ।
ਆਹੋ।
ਅੱਛਾ ਭੈਨ ਜੀ।
ਗੁਰਦੁਆਰੇ ਦੀ ਧਰਮਸ਼ਾਲਾ ਹੈਗੀ ਐ ਨਾ ਓਈ ਬੁੱਕ ਕੀਤੀ ਓਥੇ।
ਅੱਛੇਆ।
ਐਦਾਂ ਈ ਹਾਂ।
ਹੋਰ ਦੱਸੇਓ ਭੈਨ ਜੀ।
ਕੀ ਕੈ ਰੇ ਓਂ?
ਤੁਆਡੀ ਗਲੀ ਵਾਲੇ ਵੀ ਜਾ ਰਏ ਹੋਨਗੇ ਜੇੜੇ ਥੁਆਡੀ ਨਾਲ ਫਰੈਂਡ ਹੈਗੀ ਏ।
ਆਹੋ ਜਾ ਰੇ ਤੁਸੀਂ ਦੱਸ ਦੇਨਾ ਮੈਨੂੰ ਪੱਕਾ ਇੱਕ ਦੋ ਦਿਨਾਂ ਚ
ਆਹੋ, ਮੈਂ ਦੱਸਦਾਂਗੀ ਤੁਆਨੂੰ ਕੱਲ ਸ਼ਾਮੀ ਚ ਈ ਦੱਸਦਾਂਗੀ।
ਆਹੋ, ਠੀਕ ਏ ਭੈਨ ਜੀ। ਚਲੋ ਸਸਰੀਆ ਕਾਲ ਬੈਨ ਜੀ।
ਸਸ ਰੀਆ ਕਾਲ।
ਅ ਦੱਸ ਦੇਨਾ ਮੈਨੂੰ ਫੇਰ।